ਹੈਲੋ, ਸਤਿ ਸ੍ਰੀ ਅਕਾਲ। ਪੰਜੈਮ। ਹੋਰ ਠੀਕ ਓ ਜੀ। ਹੋਰ ਰੋਟੀ, ਪਾਨੀ ਖਾ-ਪੀ ਲਯਾ ਜੀ?
ਹਾਂਜੀ ਸਬ ਹੋਗਯਾ ਹੁਨ ਬੱਚਯਾ ਨਾਲ ਪੜ੍ਹਾਈ ਬਾਰੇ ਅੱਗੇ ਕੀ ਪੜ੍ਹਾਈ ਕਰਨੀ ਆ। ਕਾਫੀ ਉਹਨਾਂ ਦੀ ਲਣਾਈ ਹੋਂਦੀ ਐ, ਓਹਨਾ ਦੇ ਮੇਰੇ ਬੱਚੇ ਵੱਡੇ ਹੈ ਪੜਾਈ ਹੋਗੀ ਲੇਕਿਨ ਅੱਗੇ ਹੋਰ ਵੀ ਪੜਾਈ ਵੀ ਨੀ ਓਨਾਂ ਨੇ ਕਯੋਕਿ ਅਜ ਕਲ ਕਮਪੀਟਟੀਸ਼ਨ ਇਨੀ ਹੈ।
ਨਾ, ਹਾਂਜੀ। ਇਹ ਵੀ ਹੈ ਨਾ ਬੱਚਿਆਂ ਨੂੰ ਹਮ। ਜਿਵੇਂ ਕਹਿ ਲਓ ਵੀ ਜਿਹੜੀ ਚੀਜ਼ ਦੇ ਵਿੱਚ ਇੰਟਰਸਟ ਆ ਬੱਚੇ ਨੂੰ ਪੁੱਛੋ। ਜੇੜੀ ਲਾਈਨ ਦੇ ਵਿੱਚ ਜਾਣੈ ਚੋਂਦਾ ਓਦੇ ਵਿੱਚ ਈ ਪੇਜੋ ਕਿਯੋਕਿ ਕਾਫ਼ੀ ਹੱਦ ਤੱਕ ਐਦਾ ਹੋਯਾ ਨਾ ਵੀ ਜੇੜੀ ਲਾਈਨ ਆਪਾ ਚੁਨਦੇ ਆਂ, ਮੰਮੀ-ਪਾਪਾ ਨੂੰ ਨਈ ਪਸੰਦ ਹੁੰਦੀ, ਓ ਕਹਿ ਦਿੰਦੇ ਆ ਨਹੀਂ ਜੀ। ਜੇਹੜੇ ਵੱਡੇ ਬੱਚੇ ਨੇ ਪੜ੍ਹਾਈ ਕੀਤੀ ਐ ਤੇ, ਤੁਸੀਂ ਵੀ ਅੱਗੇ ਓਹੀ ਕਰੋ।
ਹਾਂਜੀ ਬਰਾਬਰ ਬਰਾਬਰ।
ਓਹਦੇ ਵਿੱਚ ਕਾਫੀ ਏਹ ਹੁੰਦਾ ਵੀ ਜਿਵੇਂ ਹੁਣ ਪੰਜੇ ਉਂਗਲਾਂ ਬਰਾਬਰ ਨੀ ਹੁੰਦੀਆਂ ਤਾ ਪੈਣ-ਪਰਾ ਦਾ, ਘੱਰ ਦੇ ਵਿੱਚ ਜਣੀ ਪੱਰਾ, ਪੱਰਾ ਦਾ ਥੋੜਾ ਜਾ ਧਿਆਨ ਐ, ਜੇੜਾ ਓ ਵੱਖਰਾ -ਵੱਖਰਾ ਹੁੰਦਾ ਹਰ ਏਕ ਦਾ ਬਰਾਬਰ ਨਹੀਂ ਹੁੰਦਾ, ਹਾਂਜੀ। ਤੇ ਉਹਨਾਂ ਨੂੰ ਇਹੀ ਹੈ ਪਹਿਲਾਂ ਉਹਨਾਂ ਨੂੰ ਬਿਠਾਓ ਚੰਗੀ ਤਰ੍ਹਾਂ ਉਹਨਾਂ ਦਾ ਕਿਉਂਕਿ ਵੈਸ ਤਾਂ ਆਪਾਂ ਨੂੰ ਬਚਪਨ? ਆਪਾਂ ਤੋਂ ਹੀ ਪਤਾ ਲੱਗ ਜਾਂਦਾ ਵੀ ਧਿਆਨ? ਕਿਹੜੀ ਸਾਈਡ ਆ ਬੱਚੇ ਦਾ ਤੇ ਉਹ? ਚੀਜ਼ ਨੂੰ ਨੋਟ ਕਰਨਾ, ਤੇ ਦੂਜੀ ਗਾੱਲ ਓਨਾਂ ਨੂੰ ਪੁੱਛਨਾ ਵੀ ਜੇੜੀ ਚੀਜ਼ ਤੇ ਵਿੱਚ ਥੋੱਡਾ ਧਿਆਨ ਆ, ਤੁਸੀ ਓਈ ਕਰੋ, ਹੈਣਾ
ਕੂਛ ਨਹੀ ਕੀਤਾ ਏ ਲੇਕਿਨ, ਅੱਜ-ਕੱਲ ਜਿਸਤਰਾ ਚੱਲਦਾ ਪਿਆ ਮੁਕਾਬਲੇੇ ਤਗੜੇ ਹੋਏ ਪ ਕਪਟੀਸ਼ਨ।
ਤੇ ਬੱਚਿਆਂ ਨੂੰ। ਪੜ੍ਹ ਪੜ੍ਹਾਈ ਦਾ ਮਤਲਬ ਅੰਤ ਨਹੀਂ ਅਗੇ ਪੜ੍ਹਾਈ? ਜਾਓ ਪੜਾਈ ਜਾਓ ਕੋਰਸ ਕਰਾਈ ਜਾਓ ਬਸ ਖਤਮ ਹੀ ਨਹੀਂ ਹੁੰਦਾ।
ਇਹ ਤਾਂ ਹੈਗਾ ਹੀ ਆ।
ਕੋਰਸ ਵੀ ਬਹੁਤ ਤਰ੍ਹਾਂ ਦੇ ਆ ਗਏ ਹੈ ਨਾ ਪੜ੍ਹਾਈ ਤੋਂ ਬਾਅਦ ਵੀ। ਕਿਤਨ ਤਰ੍ਹਾਂ ਦੇ ਹੈ ਹਾਂਜੀ ਪੜਾਈ? ਏ ਨੀ ਕਿ ਖਾਲੀ ਸਕੂਲ ਤੋ ਬਾਦ ਬਾਰਵੀ ਹੋਗੀ, ਤੇ ਗ੍ਰੈਜੂਏਸ਼ਨ ਹੋਗੀ।
ਨਹੀਂ ਨਹੀਂ ਇਹ ਚੀਜ਼ਾਂ ਨਹੀਂ। ਇਹ ਚੀਜ਼ਾਂ ਮਾਇਨੇ ਨੀ ਰੱਖਦੀਆਂ ਆਪਾਂ ਇਹ ਚੀਜ਼ ਦੇਖਣੀ ਆ ਆਪਾਂ ਨੂੰ ਟਾਈਮ ਕਿਦੇ ਵਿੱਚ? ਕਿੰਨਾ ਕ ਲੱਗ ਰੇਆ ਆਪਾ ਨੂੰ, ਕਿੰਨਾ ਆਪਾ ਓ ਕਾਰਨੈ ਨਾ ਵੀ ਏਨੇ ਟਾਈਮ ਦੇ ਵਿੱਚ ਏਨੀ ਪੜਾਈ ਕਰਨੀ ਆ, ਫੇਰ ਆਪਾ ਨੂੰ ਜੋਬ ਮਿਲੁਗੀ। ਤੇ ਓਹਦੇ ਵਿੱਚ ਕਿੰਨਾ ਮਤਲਬ ਕਹਿਣ ਦਾ, ਆਪਾਂ ਨੂੰ ਜੋਬ ਵ ਸਟਾਰਟਿੰਗ
ਹਾਂਜੀ।
ਤੇ ਬੱਚੇ ਨੇ ਆਪਦੇ ਧਿਆਨ ਨਾਲ ਦੇਖ ਕੇ। ਜੇਹੜੀ ਪੜ੍ਹਾਈ ਆ, ਓਹੋ ਲੈਣੀ ਆਂ। ਸਬਜੈਕਟ ਜਿਹੜੇ ਹੁੰਦੇ ਨੇ ਉਹ ਲੈਣੇ ਆ ਵਿੇਸ਼ੇ।
ਹਾਂਜੀ ਮਤਲਬ ਅੱਗੇ ਜਾਓ ਜੋਬ ਵਾਸਤੇ ਜਾਓ ਨੌਕਰੀਆਂ ਵਾਸਤੇ ਜਾਓ। ਅਗਲਾ ਬੰਦਾ ਬੋਲਦਾ ਕਿ ਨਹੀਂ ਪੜ੍ਹਾਈ ਤੇ ਰਹਿ ਗਈ ਸਡ ਤੇ ਤੂੰ ਪ੍ਰੈਕਟਿਸ?
ਓਵੀ ਇੰਟਰਨਸ਼ਿਪ ਬੋਲਦੇ ਨੇ ਪ੍ਰੈਕਟਿਸ ਵੀ ਲੋੜ ਪੈਂਦੀ
ਹਾਂਜੀ।
ਮੁੂਮ ਮਾਓ ਬਹੁਤ ਮਤਲਬ ਹੋ ਗਿਆ, ਬੱਚੇ ਵੈਸੇ ਹੁਸ਼ਿਆਰ ਨੇ ਕਰ ਲੈਂਦੇ ਨੇ। ਜਿਵੇਂ, ਹੁਣ ਪੜ੍ਹਾਈ ਦੇ ਵਿੱਚ। ਜਿਵੇਂ ਪੜ੍ਹਾਈ ਦੇ ਵਿੱਚ, ਪਹਿਲੇ ਸਮਝ ਨੀ ਆਉਂਦੀ ਸੀ ਸਾਨੂੰ, ਕਿ ਪੁੜ੍ਹਣਾ? ਕ ਹੁਣ, ਬੱਚੇ- ਬੱਚੇ ਪੜ੍ਹਾਈ ਜਿਹੜਾ ਏ ਆਪਣੇ ਨਾ ਦੋਸਤਾਂ ਵਿੱਚ ਹੀ, ਕਿਹੜੇ -ਕਿਹੜੇ ਫੀਲਡ ਵਿੱਚ ਜਾਣਾ ਆ। ਜਿਹੜੇ, ਫੋਮ ਭਰਨੇ ਨੇ, ਉਹਨਾਂ ਨੂੰ? ਸਾਨੂੰ, ਚਿੰਤਾ ਦੀ ਲੋੜ ਹੀ ਨਈ ਐ।
ਹਾਂਜੀ, ਪਰ ਪਹਿਲਾ ਵਾਲਿਆ ਨੂੰ, ਨਹੀ ਪਤਾ ਹੁੰਦਾ ਸੀ। ਕਿਉਕਿ, ਖੁਦ ਏਨਾ ਨਹੀਂ ਸੀ ਪੜ੍ਹੇ ਹੁੰਦੇ, ਉਹਨਾਂ ਨੂੰ ਏਹ ਹੁੰਦਾ ਸੀ ਬ ਬੱਚਾ ਵੱਡਾ, ਜਿਹੜੀ ਲਾਈਨ ਦੇ ਵਿੱਚ ਜਾ ਰਿਹਾ ਤਾਂ ਓਕੇ ਆ, ਉਹ ਵਧੀਆ ਲਾਈਨ ਦੇ ਵਿੱਚ? ਜਾਂਦਾ ਤੇ ਛੋਟੇ ਵੀ, ਓਹੀ ਲਾਈਨ ਚ ਜਾਣਾ, ਪਰ ਜਿਵੇਂ ਕੈਲੋ ਵੀ ਕਿਸੇ ਨੇ ਕਹਿ ਤਾ ਵੀ, ਅਸੀਂ ਨਹੀਂ ਜੀ ਇਹ ਨਹੀਂ ਕਰਨਾ, ਉਹ ਕਰਨਾ ਫਿਰ ਉਹਨਾਂ ਨੂੰ ਇਹ ਹੁੰਦਾ, ਸੀ ਪਤਾ ਨਹੀਂ? ਕਿਉਂ ਕਹਿ ਰਹੇ ਹਾਂ? ਓਨਾਂ ਨੂੰ ਜੇੜੀ ਚੀਜ਼, ਲਾਈਨ ਜਿਵੇਂ ਹੁਨ ਮੇਰੇ ਤੇ ਈ ਲਾਲੋ, ਮੈਂ ਕੇਆ ਵੀ ਮੈਂ ਫੈਸਨ ਡਿਜ਼ਾਇਨਿੰਗ ਦਾ ਕਰਨਾ, ਪਲਸ ਟੂ ਤੋ ਬਾਦ ਕਉ ਕਿ, ਮੈਂ ਸਿਲਾਈ ਸਿੱਖੀ, ਮੈਨੂੰ ਪਸੰਦ ਸੀ, ਮੈਂ ਕਹਿੰਦੇ, ਨਹੀਂ ਜੀ ਫੈਸ਼ਨ ਡਿਜ਼ਾਇਨਿੰਗ ਨਹੀਂ, ਕਰਨਾ ਤੇਰੀ ਭੈਣ? ਬੀਏ, ਕਰ ਰਹੀ ਆ ਤਾਂ ਤੂੰ ਵੀ, ਬੀ ਏ ਵੱਲ? ਜਾਂ, ਨਾ ਤਾਂ ਕਿਤਾਬਾਂ ਦਾ ਖਰਚਾ, ਚੱਕਣਾ ਪਊਗਾ ਆਪਾਂ ਨੂੰ। ਕਉਂ ਕਿ, ਕਿਤਾਬਾ ਵੀ ਹੁਣ ਬੋਤ ਮੈਂਗੀ ਜਨੀ, ਹਰ ਇੱਕ ਮਤਲਬ ਜਿੜੀਆਂ ਆ ਵਿਸ਼ਾ ਹੋ ਗਿਆ ਉਹਦੇ, ਵੱਖਰੇ -ਵੱਖਰੇ ਡਾਕਟਰ ਨੇ ਜਿਨਾਂ ਨੇ ਮਤਲਬ ਕੇ? ਲਿਖੀਆਂ ਹੋਈਆਂ ਨੇ। ਕੋਈ ਕੋਲੇਜ ਆ, ਜੇਹੜਾ ਓਹ ਕੋਈ ਡਾਕਟਰ ਨੂੰ ਮੰਨ ਰੇਹਾ ਸਹੀ, ਕੋਈ ਕਿਸੇ ਨੂੰ ਹਨਾ ਤੇ ਉਹਦੇ, ਵਿੱਚ ਇਹ ਹੁੰਦਾ ਵਾ, ਤੇ ਹੁਣ ਮੈਨੂੰ ਨਹੀਂ ਕਰਵਾਇਆ ਕਹਿੰਦੇ, ਬੀਏ ਕਰੋ? ਚਲੋ ਮੈਂ, ਵਿੱਚ ਛੱਡੀ ਫਿਰ ਉਹ ਵੀ ਕਿਉਂਕਿ, ਨਹੀਂ ਸੀ ਮਤਲਬ ਕਿ ਇੰਟਰਸਟ? ਹਨਾ, ਉਹ ਲਾਈਨ ਵੱਲ ਨਹੀਂ ਜਾਣਾ। ਹਾਂਜੀ, ਫਿਰ ਉਸ ਤੋਂ ਬਾਅਦ ਹਾਂਜੀ।
ਮੱਤਲਬ ਨਾ, ਜਿਵੇ ਕਿਤਾਬਾਂ ਦਾ ਖਰਚੇ ਦਾ ਬੋਲਿਆ ਹੁਣ ਅੱਜ- ਕੱਲ੍ਹ, ਸਾਰੀ -ਸਾਰੀ ਕਿਤਾਬਾਂ ਸਮਾਂ ਇਨਾ ਬਦਲ ਗਿਆ। ਸਾਰੀ ਕਿਤਾਬਾਂ, ਸਾਨੂੰ ਫੋਨ ਤੇ ਮਿਲ ਜਾਂਦੀਆਂ ਨੇ।
ਆ ਹਾਂਜੀ, ਓ ਤਾ ਹੈਗਾ, ਓਸ ਟਾਈਮ ਦੇ ਵਿੱਚ ਜਦੋ ਮੈਂ ਪਲੱਸ ਟੂ ਕੀਤੀ, ਓਸ ਟਾਈਮ ਮੋਬਾਇਲ, ਹਾਂਜੀ, ਨਈ ਹੁੰਦਾ ਸੀ। ਮੋਬਾਇਲ ਨੋਰਮਲ, ੳ ਵੀ ਬੱਚਿਆਂ ਨੂੰ ਨਹੀਂ ਦਿੱਤੇ ਜਾਂਦੇ ਸੀ, ਕੁੜੀਆਂ, ਨੂੰ ਖ਼ਾਸ ਕਰ ਅਤੇ, ਉਹ ਟਾਈਮ ਦੇ ਵਿੱਚ ਮੋਬਾਈਲ ਆਪਾਂ ਨੂੰ, ਮਿਲਦਾ ਨਹੀਂ ਸੀ। ਸੀਗਾ ਦੇਖਣ ਨੂੰ, ਘਰਾਂ ਦੇ ਵਿੱਚ ਵੀ ਬਟਨ ਵਾਲੇ, ਮੋਬਾਈਲ ਹੁੰਦੇ ਸੀ। ਓ ਟਾਈਮ ਦੇ ਵਿੱਚ, ਹਾਂਜੀ।
ਤੇ ਹੁਣ ਪੂਰੀ ਦੁਨਆ ਹੀ, ਪੂਰੀ ਲੈਪਟੋਪ ਆ, ਗਿਆ ਕੰਪਿ? ਜਾ ਲੈ ਕੇ ਆ, ਛੋਟੇ, ਛੋਟੇ ਬੱਚਿਆਂ ਨੂੰ, ਲੈਪਟੋਪ ਮਿਲ ਗਿਆ।
ਹਾਂਜੀ, ਏਹ ਤਾਂ ਹੈਗਾ, ਹੁਣ ਤਾਂ ਏਹ ਵੀ ਤੁਸੀਂ ਮੰਨ ਕੇ ਚਲੋ ਵੀ। ਜਿਵੇਂ ਆਪਾਂ, ਮੋਬਾਇਲ ਹੱਥ ਦੇ ਵਿੱਚ ਫੜਿਆ, ਅਤੇ ਆਪਣਾ ਮੂਡ, ਕਿਵੇਂ ਦਾ ਨਾ ਵੀ? ਕਹਿ ਲਓ ਵੀ, ਸੈਡ ਆਂ, ਜਾਂ ਹੈਪੀ ਆਂ। ਤਾ ਓੱਦਾ ਦੀਆਂ, ਵੀਡੀਓ ਔਂਦੀਆਂ ਨੇ, ਤੇ ਹੁਣ ਚਲੋ ਬੱਚੇ ਨੇ, ਤਾ ਜੋ ਸਰਚ ਕੀਤਾ ਕਾਰਨਾ ਵਾ, ਤੇ ਓਤੇ ਸਾਰਾ ਕੁਛ ਔਣਾ, ਈ ਆ ਵਿੱਚ
ਪੜਾਈ ਦੇ, ਜਿਨੂੰ ਕਿਤੇ ਸ਼ੌਂਕ ਏ ਉਹ ਇੰਜੀਰੀਅਰ ਹ ਨੀ, ਇੰਜੀਨੀਅਰ ਹੈਗਾ ਕੀ ਲੈ ਕੇ ਆਵਾ ਮੈਂ?
ਜੀ -ਜੀ।
ਕਾਰਟੂਨ ਦੇ ਫੋਨ, ਜਿਹੜੇ ਹੁੰਦੇ ਨੇ ਬੋਲਸ ਫੇਰ ਤੁਸੀ ਜੇਹਣਾ ਫੈਸ਼ਨ-ਡਿਜਾ਼ਇਨਿੰਗ ਬੋਲਦੇ ਪਏ ਔ, ਓਹਦ
ਜੀ- ਜੀ
ਦੇ ਪ੍ਰਕਾਰ, ਕਿੰਨੇ ਪ੍ਰਕਾਰ ਆ ਗਏ ਨੇ, ਉਹਨੂੰ ਪਤਾ ਹੈ ਜੋਂ ਤੁਸੀ ਬੋਲਦੇ ਪਏ ਆ ਉਹਨੂੰ ਅੱਜ ਕਲ ਸਬਤੋਂ ਮਹਿੰਗੀ ਫਰਾਈ ਬੋਲਦੇ ਪਏ ਨੇ। ਬੰਬਈ ਤੇ ਬੀ ਬੀ ਬੀ ਬੀ ਡੈਸ਼ ਡੈਸ਼ ਬੋਲਦੇ ਪਏ ਨੂੰ ਬੀ ਡੱਸ ਗ੍ਰ
ਹਾਂਜੀ, ਔਈ ਚੀਜ਼ ਕੈਰੀ ਆਨ ਨਾ, ਜਿਵੇਂ ਹੁਣ ਦੇਖੋ ਮਾਂ ਪਿਓ ਨੇ ਮਤਲਬ ਲਾਈਨ ਮੈਂ ਸਹੀ ਚੁਣੀ ਸੀ। ਹੁਣ ਮਾਤਾ ਪਿਤਾ ਨੂੰ ਨਹੀਂ ਪਤਾ ਸੀਗਾ ਵੀ ਇਹ ਚੀਜ਼ ਸਹੀ ਆ ਉਹਨਾਂ ਨੂੰ ਏਹ ਹੋਇਆ ਵੀ ਏਹ ਤਾਂ ਕੋਈ ਕੇਹ ਲੋਓ ਵੀ ਉਵੇਈ ਆ, ਜਿਵੇਂ ਪੰਜਾਬੀਆਂ ਦਾ
ਹਾਂਜੀ- ਹਾਂਜੀ ਨ ਈ ਔ ਤੇ ਅੱਜ ਕੱਲ ਬੱਚੇ ਜਿਹੜੀ ਤੁਸੀਂ ਕੋਰਸ ਬੋਲਿਆ ਨਾ ਅੱਜ ਕੱਲ ਬੱਚੇ ਉਸਦੇ ਵਿੱਚ ਮਾਂ ਪਿਓ ਖੁਦ ਭੇਜਦੇ ਪਏ ਨੇ। ਓਸਦੇ ਵਿੱਚ ਡਿਜ਼ਾਇਨਿੰਗ ਖਾਲੀ ਕਪੜੇ ਦੀ ਨੀ, ਏਹ ਪ੍ਰਿੰਟਿੰਗ ਦੀ ਡਿਜ਼ਾਇਨਿੰਗ ਫਿਰ ਏਹ ਜਿਹੜੇ ਜਵੈਲ ਜਵੈਲਰੀ ਦੀ ਡਿਜ਼ਾਇਨਿੰਗ। ਓਹ ਵੀ ਸਿਖਾਂਦੇ ਨੇ- ਓਹ ਵੀ ਸਿਖਾਂਦੇ ਨੇ, ਮਤਲਬ ਪੜ੍ਹਾਈ ਕਿਸ ਕਿਸ ਹੱਦ ਤੱਕ ਚਲੀ ਗਈ ਏ ਕਿਤਨਾ ਹਜ਼ਾਰਾਂ ਸਾਲ ਪਹਿਲੇ ਕਿਹੜੀ ਪੜ੍ਹਾਈ ਸੀ। ਤੇ ਵਿੱਚ ਕਿਹੜੀ ਪੜ੍ਹਾਈ ਸੀ ਹਿਸਟਰੀ ਜੋਗਰਾਫੀ ਤੇ ਖਾਲੀ ਸਾਇੰਸ ਤੇ ਹੂਨ? ਹੋ ਹੋਣ ਹੋਣ ਤਰੀਕਾ ਹੀ ਬਦਲ ਗਿਆ।
ਇਹ ਚੀਜਾਂ ਨਾ ਹੁਣ ਅੱਜ -ਕੱਲ ਦਾ ਟਾਈਮ ਆਂ, ਜੇਹੜਾ ਏਕ ਕੰਪਿਊਟਰ ਜੂ਼ਗ ਹੋ ਗਿਆ, ਕੰਪਿਊਟਰ ਦਾ ਹੋ ਗਿਆ ਨਾ ਅਤੇ ਇੱਕ ਹੋ ਗਿਆ ਫੈਸ਼ਨ ਡਿਜ਼ਾਇਨਿੰਗ ਦਾ ਹੋ ਗਿਆ ਇੱਕ ਹੋ ਗਿਆ ਸਲੂਨ ਦਾ ਇਹ ਤਿੰਨ ਚਾਰ ਚੀਜ਼ਾਂ ਨੇ ਜਿਹੜੀਆਂ ਅੱਗੇ ਕੇ ਜਾ ਰਹੀਆਂ ਨੇ ਬਹੁਤ
ਹਾਂਜੀ ਬਰਾਬਰ ਹੈ ਬਰਾਬਰ ਹੈ ਤੇ ਬੱਚੇਆਂ ਨੂੰ ਓ ਜਿਹਦੇ ਬੱਚੇਆਂ, ਜਿਹਦੇ ਵਿੱਚ ਤੁਸੀਂ ਕਹਿ ਰਹੇ ਹੋ, ਬੱਚੇਆਂ ਨੂੰ ਜਿਹਦੇ ਵਿੱਚ ਸ਼ੌਕ ਏ। ਹੁਣ ਸਮਝੋ ਜਿਹੜੇ ਬੱਚਿਆਂ ਨੂੰ ਆਪਣਾ ਟੈਕਨੋਲੋਜੀ ਦੱਸ ਓ- ਉਹਨੂੰ ਓਹਦੇ ਵਿੱਚ ਹੀ ਜਾਣਾ ਚਾਹੀਦਾ ਵੈ, ਜਿਸ ਤਰ੍ਹਾਂ
ਤਾਂ ਬੱਚੇ ਦਾ ਸ਼ੁਰੂ ਤੋਂ ਧਿਆਨ ਉਹ ਚੀਜ਼। ਹੁੰਦਾ ਨਾ ਫੇਰ ਅੱਗੇ ਜਾ ਕੇ ਉਹਨੇ ਕੰਮ ਵੀ ਵਧੀਆ ਪੂਰੇ ਐਨ ਖੁਸ਼ ਹੋ ਕਿ ਸਿੱਖਣਾ ਵੀ ਮੈਨੂੰ ਇਹ ਚੀਜ਼ ਆਹ ਸਿੱਖਣ ਨੂੰ ਮਿਲ ਜਾਵੇ ਹਨਾ।
ਹਾਂਜੀ ਅੱਜ ਤੁਸੀਂ ਦੇਖੋ, ਅ-ਆ ਏਹ ਵੀ ਨਾ ਵਾਹਿਗੁਰੂ ਵੱਲੋਂ ਹੀ ਹੁੰਦਾ ਐ ਜਿਹੜੇ ਏ ਡਿਜ਼ਾਇਨਿੰਗ ਵਾਲੇ ਉਹ ਕੁੜੀਆਂ ਨੂੰ ਸ਼ੌਂਕ ਹੁੰਦਾ ਜਿਹੜਾ ਟੈਕਨੋਲੋਜੀ ਤਾਂ ਮੁੰਡਿਆਂ ਨੂੰ ਸ਼ੌਕ ਹੁੰਦਾ ਵੇ।
ਜੀ -ਜੀ ਏਹ ਤਾਂ ਹੈਗਾ ਹੀ ਏ।
ਤੇ ਔ ਬੱਚੇ ਆਪੇ ਆਪ ਹੋਰ ਆਪੇ ਹੀ ਰਸਤਾ ਚੁਣ ਲੈਂਦੇ ਨੇ ਔਰ ਉਹ ਪਤਾ ਪੜ੍ਹਾਈ ਦੇ ਵਿੱਚ ਕਿੱਧਰ ਫੋਮ ਭਰਨਾ। ਕਿੱਧਰ ਜਾਣਾ ਉਹ ਵੀ ਉਹਨਾਂ ਨੂੰ ਫੋਨ ਤੇ ਰਸਤੇ ਰਸਤੇ
ਹਾਂਜੀ, ਸਭ ਨੂੰ ਪਤਾ ਸੀ, ਹਾਂਜੀ ਹੁਣ ਜੇਹੜੇ ਪੁਰਾਣੇ ਸੀ ਉਹਨਾਂ ਨੂੰ ਨਹੀਂ ਪਤਾ ਸੀ ਉਹਨਾਂ ਨੂੰ ਤਾਂ ਇੰਨਾ ਵੀ ਨਹੀਂ ਸੀ ਹੁ ਪਤਾ ਹੁੰਦਾ ਵੀ ਜਿਵੇਂ ਹੁਣ ਪਲੱਸ-ਟੂ ਕਰ ਲੀ ਆ ਪਲੱਸ-ਟੂ ਤੋਂ ਬਾਅਦ ਪੜ੍ਹਾਈ ਕੀ ਆ ਜਦੋਂ ਪਲੱਸ ਤੂੰ ਕਰ ਲਈ ਓਸ ਤੋਂ ਬਾਅਦ ਜਾ ਕੇ ਪਤਾ ਲੱਗਣਾ ਵੀ ਅੱਗੇ ਬੀਏ ਦੇ ਵਿੱਚ ਕੀ ਆ, ਜਾਂ ਬੀਕੋਮ ਚ ਕੀ ਆ, ਜਾਂ ਫਿਰ ਕਾਮਰਸ ਵਗੈਰਾ ਦੇ ਵਿੱਚ ਕੀ ਆ ਕੁਛ ਵੀ ਏਦਾਂ ਮਤਲਬ ਜਿਵੇਂ -ਜਿਵੇਂ, ਆਪਾਂ ਪੜ੍ਹਾਈ ਕਰੀ ਗਏ ਖ਼ਤਮ ਹੋ ਗਈ ਨਾ ਉਦੋਂ ਬਾਅਦ 'ਚ ਅਗਲੇ ਸ ਦਾ ਪਤਾ ਲੱਗਣਾ ਤੇ ਹੁਣ ਛੋਡੇ ਬੱਚਿਆਂ ਨੂੰ ਜਿਵੇਂ ਬਹੁਤ ਨਿੱਕੇ ਬੱਚੇ ਨੇ ਉਹਨਾ ਨੂੰ ਹੁਣੇ ਤੋਂ ਹੀ ਪਤਾ। ਕਿਉਂਕਿ ਮੇਰੀ ਬੇਟੀ ਆ ਓਦੇ ਤੇ ਪਾਪਾ ਡਾਕਟਰੀ ਲਾਈਨ ਦੇ ਵਿੱਚ ਆ ਤਾਂ ਕਹਿੰਦੀ ਮੈਂ ਡੋਕਟਰ ਬਣਨਾ। ਠੀਕ ਐ ਮੈਂ ਉਹਨੂੰ ਸਮਝਾਇਆ ਮੈਂ ਕਿਹਾ ਵੀ ਜੇ ਤੂੰ ਡੋਕਟਰ ਵਾਲੀ ਲਾਈਨ ਦੇ ਵਿੱਚ ਜਾਣਾ ਤਾਂ ਮਤਲਬ ਹਲੇੇ ਵੀ ਬੱਚੇ ਨੂੰ। ਬੋਤ ਛੋਟੀ ਆ ਜਾਣੀ ਫਸਟ ਕਲਾਸ ਦੇ ਵਿੱਚ ਈ ਆ ਔਨੂੰ ਨੀ ਏਨਾ ਸੈਂਸ ਨ ਈ ਆ ਔਨੇ ਮੈਨੂੰ ਕੀ ਕਿਹਾ ਕੈਂਦੇ ਅਹਮ ਮੰਮਾ ਮੈਨੂੰ ਕਹਿੰਦੀ ਵੀ ਤੁਸੀਂ ਕਹਿੰ ਤੁਹਾਨੂੰ ਦਰਜੀ ਕਿਹਨੇ ਬਣਾਇਆ? ਕੈਂਦੀ ਤੁਸੀਂ ਮੈਨੂੰ ਘੁਮਾਉਣ ਫਿਰਾਉਣ ਨੂੰ ਨੀ ਲੈ ਕੇ ਜਾਂਦੇ ਕਹਿਣੀ ਟਾਈਮ ਨੀ ਕੱਢਦੇ ਤੇ ਮੈਂ ਕਿਹਾ ਵੀ ਹੁਣ ਮੈਂ ਕੁਛ। ਕਹਿ ਨੀ ਸਕਦੀ ਹੁਣ, ਲੋਕਾਂ ਦੇ ਸੁ ਕੱਪੜੇ ਆਏ ਵੀ ਆ ਸਿਲਾਈ ਕਰਕੇ ਦੇਣੇ ਆ ਉਹਨਾਂ ਨੂੰ ਟਾਈਮ ਦਿੱਤਾ ਹੋਇਆ ਹਨਾ ਤੇ ਕਹਿੰਦੀ ਮੈਂ। ਬਣੂਗੀ ਡਾਕਟਰ ਕਹਿੰਦੀ ਡਾਕਟਰ ਬਣ ਕੇ ਕਹਿੰਦੀ ਮੈਂ ਵੀ ਜਾ ਸਕਦੀ ਹਾਂ ਮੈਂ ਤੇ ਡਾੱਕਟਰ ਵਾਲੀ ਲਾਈਨ ਆਂ ਨਾ ਜਿਹੜੀ ਏਹ ਬਹੁਤ ਜ਼ਿਆਦਾ ਈ ਔਖੀ ਆ ਵੀ ਕਹਿ ਲਓ ਵੀ ਹੁਣ ਜਿਵੇਂ ਪੜ੍ਹਾਈ ਵੀ ਬੋਤ ਜਾਦੇ ਕਰਨੀ ਪੈਂਦੀ ਐ ਜਦੋਂ ਡੋਕਟਰ ਵਾਲੇ ਉਹਦੇ ਤੇ ਆ ਜਾਂਦੇ ਆ ਵੀ ਬਣ ਜਾਂਦੇ ਬੱਚੇ ਡਾਕਟਰ ਤਾਂ ਉਹਨਾਂ ਨੂੰ ਉਸ ਟਾਈਮ ਦੇ ਵਿੱਚ ਜਾ ਕੇ ਪਤਾ ਲੱਗਦਾ।
ਉਸ ਤੋਂ ਬਾਅਦ ਵੀ ਹੁਨ ਡਾਕਟਰ ਨੇ ਹੂੰ। ਕਿੰਨਾ ਉਹਨਾਂ ਨੂੰ ਇੰਟਨਸ਼ਿਪ ਕਰਨੀ ਪੈਂਦੀ ਐਂ। ਕੋਰਸ ਔਹ ਬੋਤ ਅੱਗੇ ਜਾ ਕੇ ਬੋਤ -ਬੋਤ ਕੁਛ ਕਰਨਾ ਪੈਂਦਾ ਵੈ, ਤੇ ਅੱਜ ਕੱਲ ਦੇ ਕੋਚਿੰਗ ਕਲਾਸ ਦੇ ਬੱਚਿਆਂ ਨੂੰ ਅ ਜਿਹੜੇ ਸ਼ੁਰੂ ਤੋਂ ਹੀ ਜਿਹੜੇ ਅਸੀਂ ਘਰ ਨੀ ਪੜ੍ਹਾਣਾ ਪਹਿਲੇ ਬੱ ਆਪੇ ਪੜ੍ਹਦੇ ਸੀ ਹੁਣ ਕੋਚਿੰਗ ਕਲਾਸ ਤੇ ਹੀ ਸਾਰਾ ਸਿਖਾ ਦਿੰਦੇ।
ਇਹਨਾਂ ਨੂੰ ਬੱਚੇ ਨੂੰ ਐਵੇਂ ਸੀਗਾ ਵੀ ਜਿਵੇਂ ਡੋਕਟਰੀ ਲਾਈਨ 'ਚ ਤਾਂ ਆਪਓਰੇਸ਼ਨ ਕੀਤਾ। ਚਲੋ ਫਰੀ ਹੋ ਗਏ ਪਾਪਾ ਤੇ ਮਤਲਬ ਉਸ ਤੋਂ ਬਾਅਦ ਫਰੀ ਨੇ ਜੇ ਪ੍ਰੇਸ਼ਨ ਆਇਆ ਤਾਂ ਹੀ ਬਿਜ਼ੀ ਹੋਣਾਨਹੀਂ ਫਰੀ ਨੇ, ਬੱਚਿਆਂ ਨੂੰ ਏਹ ਨੀ ਪਤਾ ਵੀ ਅੱਗੇ ਵੀ ਪੈਂਲਾਂ ਮਰੀਜ਼ ਚਲੋ ਦੇਖਣਾ ਅਪਰੇਸਨ ਤੋਂ ਬਾਅਦ ਵੀ ਦੇਖਣਾ।
ਹਾਂ ਹਾਂ ਬਰਾਬਰ ਏ ਬਰਾਬਰ ਏ ਕੁਛ ਉਹ ਬੱਚਿਆਂ ਪੜ੍ਹਾਈ ਦਾ ਨਾ ਜਦ ਬੱਚਾ ਉਸਦੇ ਵਿੱਚ ਪ੍ਰੈਕਟਿਸ ਕਰਦਾ ਨਾ ਵੱਡੇ ਹੋ ਤੇ ਉਹ ਜਿਹੜਾ ਛੋਟਾ ਬੱਚਾ ਉਹ ਹੋਰ ਬੋਲਦਾ ਵੇ। ਜੇਹੜਾ ਪ੍ਰੈਕਟੀ ਅ-ਓ ਮਤਲਬ ਐਕਸਪੀਰੀਅੰਸ ਤੋਂ ਪਤਾ ਲੱਗ ਸਾਰਿਆਂ ਨੂੰ ਕਿ ਕੀ ਜਦੋਂ ਆਪ ਜੋ ਕਹਿੰਦੇ ਨਾ -ਨਾ ਆਪ ਬੀਤੀ ਹੁੰਦੀ ਹੈ ਆਪ ਵਿੱਚ ਹੀ ਪਤਾ ਜਿਵੇਂ ਤੁਸੀਂ ਬੋਲਿਆ ਪਾਪਾ- ਪਾਪਾ ਨੂੰ ਹੀ ਪਤਾ ਵੇ ਕਿ ਬੱਚੇ ਨੂੰ ਡਾਕਟਰ ਕਿੰਨੀ ਔਖੀ ਹੈ
ਵੀ ਇਹ ਵਾਲੀ ਲਾਈਨ ਦੇ ਵਿੱਚ ਨਹੀਂ ਜਾਣਾ। ਮੈਂ ਕਿਹਾ ਵੀ ਨਹੀਂ ਕਹਿੰਦੇ ਵੀ ਉਹਨਾਂ ਨੂੰ ਪਤਾ ਵੀ ਇਕ ਤਾਂ ਬਜਟ ਦੇ ਹਿਸਾਬ ਨਾਲ ਨਾ ਵੀ ਬਹੁਤ ਜਿਹੜੇ ਕੋਰਸ ਨੇ ਆਪਾਂ ਨੂੰ ਪਤਾ ਹੀ ਨੀ ਵੀ ਅੱਗੇ ਤੇ ਅੱਗੇ ਕਰਕੇ ਵੀ ਕੇੜੀ ਲਾਈਨ ਦੇ ਵਿੱਚ ਕਿੱਥੇ ਕਿਥ ਤੇ ਕਿਉਂਕਿ ਨਾਲ ਇਹਦੇ ਵਿੱਚ ਡੋਕਟਰੀ ਲਾਈਨ ਦੇ ਵਿੱਚ ਵੀ ਕਿੰਨੀਆਂ ਲਾਈਨ ਨੇ ਅੱਗੇ ਜਾ ਕ
ਬਰਾਬਰ ਐ- ਬਰਾਬਰ ਐ ਬਹੁਤ ਲਾਈਨਾਂ ਗਈਆਂ।
ਪਿੱਛੇ ਦਾ ਹੈਗਾ ਧਿਆਨ ਹਨਾ ਵੀ ਡਾਕਟਰ ਲਾਈਨ 'ਚ ਜਾਣਾ ਪਰ ਇਹ ਹੁਣ ਵੱਡੀ ਹੋ ਕੇ ਥੋੜਾ ਜਿਹਾ, ਫੇਰ ਏਨੂੰ ਪਤਾ ਲੱਗਨਾ ਵੀ ਅੱਗੇ ਕੇੜੀ ਲਾਈਨ ਮੈਂ ਮਤਲਬ ਕੇ ਲੈਣੀ ਆ ਤੇ ਹੁਣ ਜਿਹੜੀ ਲਾਈਨ ਲੈਣਗੇ ਤੇ ਬੱ ਚੇ ਉਹਨਾਂ ਨੂੰ ਅਸੀਂ ਰੋਕ ਨੀ ਸਕਦੇ। ਜਿਵੇਂ ਹੁਣ ਮੰਨ ਲਓ ਕੁੜੀਆਂ ਵਾਸਤੇ ਗਾਇਨੀ ਹੋ ਗਈ ਜਾਂ ਕੁਛ ਹੋਰ ਹੋ ਗੀ ਹਨਾ। ਵੀ ਜਿਹਦੇ ਵਿੱਚ ਜਾਣਗੇ ਬੱਚਿਆਂ ਨੂੰ ਜਾਣ ਦੇਣਾ ਚਾਹੀਦਾ ਵੀ ਜਾਓ ਕਰੋ। ਕਿਉਂਕਿ ਆਪਣਾ ਟਾਈਮ ਤਾਂ ਨਿਕਲ ਗਿਆ ਹੁਣ ਅੱਗੇ ਬੱਚਿਆਂ ਨੇ ਆਪਣੀ ਜ਼ਿੰਦਗੀ ਕੱਢਣੀ ਆਂ।
ਓਹ ਓਹਨਾਂ ਨੇ ਓਹ ਬ ਬੱਚਿਆਂ ਨੇ ਆਪੇ ਸਿੱਖ ਲੈਣਾ ਜਿ ਕਿਥੇ ਜਾਣਾ ਆਪੇ ਬੱਚੇ ਸਿੱਖ ਲੈਂਦੇ ਨੇ। ਬਹੁਤ ਲੇਟੈਸਟ ਟੈਕਨੋਲੋਜੀ ਆ ਗਈ ਹੈ ਬਹੁਤ ਵਧੀਆ ਬਹੁਤ ਹਾਂਜੀ- ਹਾਂਜੀ ਚਲੋ ਭੈਣ ਜੀ ਬਹੁਤ ਅਸੀਂ ਬ ਗੱਲਾਂ ਕੀਤੀਆਂ ਫੇਰ ਅਸੀਂ ਗੱਲ ਕਰਨੇ ਆ ਬਹੁਤ ਅੱਛਾ ਲੱਗਿਆ ਚਲੋ ਬਾਏ- ਬਾਏ-ਬਾਏ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ।
ਓ ਕੇ।